ਵਧੀਆ। ਤੁਸੀਂ ਸੁਣਾਓ?
ਬਸ ਵਧੀਆ ਸਾਡੇ ਵੀ। ਮੈਂ ਕਿਹਾ ਚਲੋ, ਅੱਜ ਤੁਹਾਡੇ ਕਾਲ ਆ ਗਈ ਮੈਂ ਕਾਲ ਹੀ ਕਰਨ ਲੱਗੀ। ਸੀ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਜਿਹੜੇ ਪਬਲਿਕ ਟਰਾਂਸਫੰਟ ਹੁੰਦੇ ਟਰਾਂਸਪੋਰਟ ਹੁੰਦਾ ਹੈ। ਉਹਦੇ ਕਿੰਨੇ ਫਾਇਦੇ ਨੇ? ਜਿਹੜਾ ਆਪਾਂ ਆਪਦਾ ਟਰਾਂਸਪੋਰਟ ਯੂਜ ਕਰਦੇ ਹਾਂ ਕੋਈ ਵੀ ਚਾਰ ਵੀਲ ਜਾਂ ਟੂ ਵੀਲ। ਉਹਦੇ ਕੀ-ਕੀ ਮਤਲਬ ਬੈਨੀਫਿਟ ਵੀ ਹੁੰਦੇ ਨੇ ਤੇ ਸਾਨੂੰ ਕਈ ਦੇਖੋ ਚੀਜ਼ਾਂ ਦੇ ਨੁਕਸਾਨ ਕਸਾਨ ਵੀ ਹੁੰਦੇ ਨੇ। ਮੈਂ ਕਿਹਾ ਚਲੋ, ਉਹਦੇ ਬਾਰੇ 'ਚ ਤੁਹਾਡੇ ਨਾਲ ਕੁਛ ਡਿਸਕਸ ਬਾ ਗੱਲਬਾਤ ਕਰਦੇ ਆ।
ਨਹੀਂ ਇਹ ਗੱਲ ਬਿਲਕੁਲ ਸਹੀ ਕੀਤੀ ਏ। ਕਿਉਂਕਿ ਦੇਖੋ ਜਿਹੜੀ ਪਬਲਿਕ ਏ। ਉਹ ਆਪਣੀਆਂ ਸਹੂਲਤਾਂ। ਕਿਉਕਿ ਉਹਨਾਂ ਤੋਂ ਆਪਾਂ ਨੂੰ ਜਿਵੇਂ ਕਿਤੇ ਇਹੋ ਜਿਹੀ ਜਗ੍ਹਾ ਜਾ ਰਹੇ ਹਾਂ ਆਪਾਂ। ਕਿਤੇ ਵੀ ਜਿਹੜੀ ਭੀੜੀ ਜਗ੍ਹਾ ਏ। ਜਿਵੇਂ ਕਹਿ ਲਓ ਕਿ, ਉਦੇ ਵਿੱਚ ਉਹ ਜਿਹੜੀਆਂ ਪਬਲਿਕ ਟਰਾਂਸਪੋਰਟ ਆਦੀਆਂ ਨਾ ਉਹ ਸ ਸਾਰੀਆਂ ਉਹ ਆਰਾਮ ਨਾਲ ਨਿਕਲ ਜਾਨੀ ਆ ਦੇਖੋ ਫਿਰ ਆਸਾਨੀ ਨਾਲ ਉਹਨਾਂ ਨੂੰ ਠੀਕ ਏ। ਜੇ ਆਪਾਂ ਆਪਦੀ ਕੋਈ ਕੋਈ ਵੀ ਵਹੀਕਲ ਲੈ ਕੇ ਜਾਂਦੇ ਹਾਂ ਤੇ ਉੱਥੇ ਆਪਾਂ ਨੂੰ ਪਰੇਸ਼ਾਨੀਆਂ ਆਦੀਆਂ ਨੇ। ਹੁਣ ਦੇਖ ਲਓ, ਜਿਵੇਂ ਮੈਟਰੋ ਅੱਜ-ਕੱਲ੍ਹ ਬਣੀ ਹੋਈ ਹੈ ਮੈਟਰੋ ਬਣੀਆਂ ਨੇ। ਰੇਲ-ਗੱਡੀਆਂ ਨੇ, ਅੱਜ-ਕੱਲ੍ਹ ਹਵਾਈ-ਜਹਾਜ਼ ਨੇ। ਤੇ ਹੈਲੀਕ ਤੇ ਇਹਨਾਂ ਇਹਨਾਂ ਰਾਹੀਂ ਆਪਾਂ ਮਤਲਬ ਆਸਾਨ ਨਾਲ ਇੱਕ ਜਗ੍ਹਾ ਤੇ ਸਹੀ ਟਾਈਮ ਤੇ ਪਹੁੰਚ ਵੀ ਜਾਂਨੇ ਆ ਆਪਣਾ ਸਮਾਂ ਵੀ ਬਚ ਜਾਂਦਾ। ਤੇ ਬੜੇ ਫਾਇਦੇ ਹੁੰਦੇ ਨੇ। ਜੇ ਆਪਣੀ ਗੱਡੀ ਤੋਂ ਘਰੋਂ ਨਿਕਾਲ ਕੇ ਚੱਲਾਂਗੇ ਤਾਂ ਬਹੁਤ ਟਾਈਮ ਵੀ ਲੱਗਦਾ। ਤੇ ਇਕ ਟਾਈਮ ਦੀ ਵੇਸਟੇਜ ਵੀ ਹੁੰਦੀ ਏ।
ਬਿਲਕੁਲ ਬਿਲਕੁਲ। ਉਹ ਤਾਂ ਗੱਲ ਦੇਖੋ ਅੱਜ- ਕਲ ਦੇਵੇ ਜਿਵੇਂ ਟਰਾਂਸਫੋਰਟ ਹੁੰਦਾ ਉਹਦਾ ਯੂਜ਼ ਤਾਂ ਦੇਖੋ ਹਰ ਕੋਈ ਬੰਦਾ ਕਰਦਾ ਚਾਹੇ ਕੋਈ ਸਕੂਲ ਜਾਵੇ, ਜਿਹੜਾ ਬੱਚਾ ਕੋਲਜ ਜਾਂਦਾ ਹੈ, ਜਾਂ ਆਪਾਂ ਦਫ਼ ਤਰ ਵਗੈਰਾ ਯਾਂ ਆਪਾਂ ਮਾਰਕੀਟ ਵੀ ਜਾਈਏ ਤਾਂ ਵੀ ਯਾਂ ਹੋਸਪਿਟਲ ਵਗੈਰਾ ਯਾਂ ਥੱਕ ਕਿੱਥੇ ਵੀ ਜਾਣਾ ਹੋ ਤਾਂ ਆਪਾਂ ਨੂੰ ਯੂਜ ਤਾਂ ਦੇਖੋ ਕਰਨਾ ਪੜਦਾ ਤੇ ਓ ਤਾਂ ਸਾਡੇ ਉੱਪਰ ਟਿ ਡਿਪੈਂਡ ਹੁੰਦਾ ਕੀ ਆਪਾਂ ਐਦੇ ਮਤਲਬ ਕੇੜਾ ਟਰਾਂਸਪੋਰਟ ਯੂਜ ਕਰੀਏ ਪਬਲਿਕ ਕਰੀਏ ਕੇ ਪ੍ਰਾਈਵੇਟ ਕਰੀਏ ਕਿਉਂਕੀ ਹਰ ਇਨਸਾਨ ਨੂੰ ਤੂੰ ਤੁਹਾਨੂੰ ਪਤੈ ਆਪ ਦੀ ਲੋੜ ਦੇ ਮੁਤਾਬਿਕ ਯੂਜ ਕਰਦੈ। ਤੋਂ ਲੋੜ ਵੀ ਔਰ ਆਪ ਦੀ ਸੁਵਿਧਾ ਵੀ ਦੇਖਦਾ ਐ। ਔਰ ਸਮੇਂ ਦੀ ਵੀ ਦੇਖਦਾ ਏ ਔਰ ਕਈ ਵਾਰ ਦੇਖਿਓ ਤੁਸੀਂ ਵੇਖਿਆਂ ਹੋਏਗਾ ਆਪਦੀ ਆਰਥਿਕ ਸਥਿਤੀ ਏ ਸਾਡੀ ਜੇੜੀ ਹੁੰਦੀ ਐ ਓਦੇ ਅਕੋਰਡਿੰਗ ਵੀ ਆਪਾਂ ਚੁਣਾਵ ਕਰਦੇ ਆ ਕੀ ਆਪਾਂ ਪਬਲਿਕ ਟਰਾਂਸਪੋਰਟ ਜਾ ਕੇ ਆਪਦਾ ਪ੍ਰਾਈਵੇਟ ਟਰਾਂਸਪੋਰਟ ਵਿੱਚ ਜਾਈਏ।
ਬਿਲਕੁਲ ਸਈ ਗੱਲ ਕੀਤੀ ਤੁਸੀਂ ਦੇਖੋਂ ਪਬਲਿਕ ਟਰਾਂਸਪੋਰਟ ਵਿੱਚ ਤੁਸੀਂ ਵੇਖਿਐ ਕਈ ਵਰਗ ਦੇ ਲੋਕਾਂ ਵਿੱਚ ਮਤਲਬ ਏ ਏਨੀ ਇੱਕ ਸੁਵਿਧਾ ਆਪਣੀ ਸੁਵਿਧਾਜਨਕ ਐ ਆਪਣੇ ਵਾਸਤੇ। ਇੱਕ ਸਾਧਨ ਬਣਿਆ ਹੋਇਆ ਜਿਵੇਂ ਕੈ ਲੋ ਕਿ ਬ ਰੇਲ ਗੱਡੀਆਂ ਜਿਵੇਂ ਸੀਂ ਉਨਾਂ ਦੀ ਵਰਤੋਂ ਕਰਕੇ ਆਪਾਂ ਸੜਕਾਂ ਉੱਤੇ ਜੇੜੀ ਆ ਭੀੜ ਹੁੰਦੀ ਐ ਓ ਘੱ ਘੱਟ ਹੁੰਦੀ ਐ ਠੀਕ ਐ ਜਾਦਾ ਲੋਕ ਪਬਲਿਕ ਟਰਾਂਸਪੋਰਟ ਇਸ ਦੀ ਵਰਤੋਂ ਕਰਨ ਨਾਲ਼ ਨਾ ਜੇੜਾ ਹਵਾ ਚ ਜੇੜਾ ਪ੍ਰਦੂਸ਼ਣ ਫੈਲ ਰਿਐ ਉਨਦੀ ਕਮੀ ਹੁੰਦੀ ਐ। ਠੀਕ ਐ ਕਿਉਂਕੀ ਅਗਰ ਆਪਾਂ ਘਰਦੇ ਜਿੰਨੇ ਘਰਦੇ ਜੀਅ ਹੋਵਾਂਗੇ ਉ ਉਨੇ ਆਪਾਂ ਅਗਰ ਆਪਣੇ ਵਾਨ ਚੱਲਣਗੇ ਠੀਕ ਐ ਆਪਾਂ ਤੇ ਉੱਨੀ ਆ ਉੱਨੀ ਮਤਲਬ ਕੈ ਲਓਗੇ ਤੁਸੀਂ ਪੈਟਰੋ ਪੈਟਰੋਲ ਵੀ ਲੱਗੇਗਾ ਡੀਜ਼ਲ ਵੀ ਲੱਗੇਗਾ ਤੇ ਉਨਾਂ ਹੀ ਪ੍ਰਦੂ ਸ਼ਣ ਫੈਲਦਾ ਜਾਏਗਾ ਠੀਕ ਐ ਉਵੇਂ ਕੈ ਲੋ ਕੀ ਹੁਣ ਜਿਵੇਂ ਜਾਦਾ ਲੋਕ ਏਨਾਂ ਦੀ ਵਰ ਕਰਦੇ ਇਸੇ ਕਰਕੇ ਕੇ ਕਿਉਂਕੀ ਪ੍ਰਦੂਸ਼ਣ ਦੀ ਕਮੀ ਆਵੇ ਪਰ ਪ੍ਰਾਈਵੇਟ ਵਾਹਨ ਸਾਨੂੰ ਆ ਜਾ ਕੇ ਆਜ਼ਾਦੀ ਦਿੰਦੇ ਆ ਕਿਉਂਕੀ ਆਪਾਂ ਆਪਦੇ ਘਰੋਂ ਨਿਕਾਲਣੀ ਆ ਚੀਜ਼ ਆਰਾਮ ਨਾਲ਼ ਜਾਣਾ ਆਰਾਮਦਾਇਕ ਹੁੰਦਾ ਆਪਣੇ ਵਾਸਤੇ ਕੈ ਲੋ ਕੇ ਠੀਕ ਐ ਏ ਇਦੇ ਯਾਤਰਾ ਦੀ ਮਤਲਬ ਅਰਾਮ ਨਾਲ਼ ਚਲੇ ਜਾਂਨੇ ਆ ਸੁਵਿਧਾ ਵਧੀਆਂ ਲੱਗਦੀ ਆਪਾਂ ਨੂੰ। ਓਈ ਕੈਨੇ ਆ ਨਿੱਜੀ ਵਾਹਨ ਨਾਲ ਸਮੇਂ ਜ ਆਪਾਂ ਬੱਚਤ ਹੁੰਦੀ ਐ ਆਪਾਂ ਜੀ ਏਨਾਂ ਕਰਕੇ ਖ਼ਰਚਾ ਵੀ ਜਾਦਾ ਹੁੰਦੈ ਜੇ ਆਪਾਂ ਨੂੰ ਰਾਮ ਮਿਲਦਾ ਤੇ ਖ਼ਰਚਾ ਵੀ ਜਾਦਾ
ਬਿਲਕੁਲ-ਬਿਲਕੁਲ ਐ ਤਾਂ ਬਿਲਕੁਲ ਤੁਸੀਂ ਗੱਲ ਠੀਕ ਕਹੀ ਕੀ ਮਤਲਬ ਆਪਾਂ ਆਪਦਾ ਵਹੀਕਲ ਯੂਜ ਕਰਦੇ ਆ ਤਾਂ ਇੱਕ ਤਾਂ ਸੜਕਾਂ ਚ ਟ੍ਰੈਫਿਕ ਵੀ ਹੁੰਦੈ ਤੇ ਅ ਦੂਆ ਵਗੈਰਾ ਵੀ ਵੱਧਦਾ ਐ ਤਾਂ ਖ਼ਰਚਾ ਵੀ ਜਾਦਾ ਹੁੰਦੈ ਹੁਣ ਜੇੜੇ ਪਬ ਅ ਪਬਲਿਕ ਟਰਾਂਸਪੋਰਟ ਹੁੰਦੇ ਨੇ ਓਸ ਤੁਸੀਂ ਵੇਖਿਆਂ ਹੋਏਗਾ ਉਦਾ ਵੀ ਬੋ ਵਧ ਓ ਵੀ ਬੜੇ ਬੈ ਫ਼ਾਇਦਾ ਹੁੰਦਾ ਉਨਾਂ ਦਾ ਕਿਉਂਕਿ ਉਸ ਤੁਸੀਂ ਦੇਖਿਆ ਹੋਏਗਾ ਓਦਾਂ ਦਾ ਕਿਰਾਇਆ ਘੱਟ ਹੁੰਦੈ ਤਾਂ ਜੇੜੇ ਜਿਨਾਂ ਦੀ ਕੰਮ ਅ ਆ ਸੈਲਰੀ ਵਗੈਰਾ ਯਾਂ ਇਨਕਮ ਹੁੰਦੀ ਐ ਓ ਲੋਕ ਐਨੂੰ ਆਸਾਨੀ ਨਾਲ਼ ਯੂਜ਼ ਕਰ ਸਕਦੇ ਨੇ ਤਾਂ ਓਨਾਂ ਓਦੇ ਨਾਲ਼ ਪੈਸੇ ਵੀ ਕਿੰਨੀ ਬੱਚਤ ਹੋ ਜਾਂਦੀ ਐ ਔਰ ਜੇੜਾ ਓਦੇ ਨਾਲ਼ ਫ਼ਿਰ ਜੇੜਾ ਆਪਾਂ ਪਬਲਿਕ ਟਰਾਂਸਪੋਰਟ ਯੂਜ ਕਰਦੇ ਆ ਉਦੇ ਨਾਲ਼ ਸਾਡਾ ਪਰਿਆਵਰਨ ਵੀ ਵਧੀਆਂ ਬਣਿਆ ਰੈਂਦਾ ਕਿਉਂਕੀ ਇੱਕ ਤੁਸੀਂ ਦੇਖ ਖਿਆ ਹੋਏਗਾ ਇੱਕ ਬੱਸ ਯਾਂ ਟ੍ਰੇਨ ਹੁੰਦੀ ਐ ਉਦੇ ਵਿੱਚ ਕਿੰਨੇ ਸਾਰੇ ਪੈਸੇਂਜਰ ਇੱਕ ਸਾਥ ਇੱਕ ਨਾਲ਼ ਮਤਲਬ ਸਫ਼ਰ ਕਰਦੇ ਨੇ ਤਾਂ ਓਦੇ ਨਾਲ਼ ਫ਼ਿਰ ਟ੍ਰੈਫ ਫਿਕ ਵਗੈਰਾ ਜਿਵੇਂ ਹੁੰਦੈ, ਪ੍ਰਦੂਸ਼ਣ ਹੁੰਦਾ ਯਾਂ ਟ੍ਰੈਫਿਕ ਜੈਮ ਹੁੰਦੈ ਓ ਵੀ ਘਟ ਹੁੰਦੈ ਫੇ
ਹੁੰਦਾ, ਬਿਲਕੁਲ ਸਹੀ ਗੱਲ ਕੀਤੀ। ਦੇਖੋਂ ਦੇਖਿਆ ਜਾਵੇ ਤਾਂ ਵਾਤਾਵਰਨ ਨੂੰ ਸੁਰੱਖਿਆ ਰੱਖਣ ਲਈ ਨਾ ਆਪ ਨੂੰ ਪਬਲਿਕ ਟਰਾਂਸਪੋਰਟ ਦੀ ਜਗ੍ਹਾ ਵਰਤੋਂ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾ, ਕਿਉਂਕਿ ਉਨਦੀ ਹੀ ਉਸ ਸਮਯ ਦੀ ਓਨਦੀ ਹੀ ਲੋੜ ਹੈ ਆਪਾਂ ਨੂੰ ਕਿਉਂਕਿ ਉਹੀ ਤੁਹਾਨੂੰ ਮੈਂ ਗੱਲ ਪਹਿਲਾਂ ਵੀ ਕਹੀ ਹੈ ਕਿ ਜਿੰਨੇ ਘਰ ਦੇ ਜੀਅ ਹੋਵਾਂਗੇ ਓਨੇ ਘਰ ਦੇ ਅਗਰ ਗੱਡੀਆਂ ਲੈ ਕੇ, ਹਰ ਕੋਈ ਘਰੋਂ ਬਾਹਰ ਨਿਕਲ਼ ਕੇ ਆਪਦਾ ਕੰਮ ਕਰ ਰਿਹਾ ਵਰਕ ਕਰ ਰਿਹਾ ਕੋਈ ਬਿਜ਼ਨਸ ਕਰ ਰਿਹਾ, ਤੇ ਉਹਨਾਂ ਲਈ ਉਹ ਔਖਾ ਈ ਕੀ ਕਹਿੰਦੇ ਕਿ ਉਹਨਾਂ ਹੀ ਪੈਟਰੋਲ ਲੱਗਦਾ ਐ ਡੀਜ਼ਲ ਲੱਗਦਾ ਐ
ਅੱਛਾ।
ਪਰ ਇਹਨਾਂ ਚ ਉਹੀ ਜੇ ਤੁਸੀਂ ਗੱਲ ਕੀਤੀ ਹੈ ਕਿ ਬਿਲਕੁਲ ਸਾਰੇ ਜਾਣੇ ਇੱਕੋ ਹੀ ਜਗ੍ਹਾ ਚ ਬੈਠ ਕੇ ਜਦੋਂ ਲੱਗ ਰਿਹਾ ਉਦੋਂ ਇੱਕ ਹੀ ਜਗ੍ਹਾ ਦਾ ਪੈਟਰੋਲ ਲੱਗ ਰਿਹਾ ਡੀਜਲ ਲੱਗ ਰੇਯਾ ਏਦੇ ਵਿੱਚ ਉਹ ਵੀ ਲੱਗ ਰੇਯਾ, ਨਹੀਂ ਤਾਂ ਜਿੰਨੇ ਜੀ ਉੱਥੇ ਵਿੱਚ ਬੈਠੇ ਹੋਣਗੇ ਸਾਰੇ ਜੇ ਅਗਰ ਪੈਟਰੋਲ ਭਰਣਗੇ ਇੰਨੇ - ਇੰਨੇ ਉਹ ਉਹਨਾਂ ਨੂੰ ਕਹਿ ਦੇਣ ਨ ਪ੍ਰਦੂਸ਼ਣ ਕਿੰਨਾ ਹੁੰਦੇ ਤੁਹਾਨੂੰ ਪਤਾ ਅੱਜ - ਕੱਲ੍ਹ ਫੈਕਟਰੀਆਂ ਦਾ ਹੀ ਪ੍ਰਦੂਸ਼ਣ ਇੰਨਾ ਹੋ ਚੁੱਕਿਆ ਹੈ ਕਿ ਸਾਰੇ ਮਤਲਬ ਇਹ ਕਹਿੰਦੇ ਕਿ ਹਵਾ ਦੇ ਵਿੱਚ ਕਿੰਦੇ ਛੋਟੇ - ਛੋਟੇ ਕੰਣ ਵੀ ਖ਼ਰਾਬ ਕਰ ਰਹੇ ਆ ਆਪਾਂ ਨੂੰ ਪਾਣੀ ਵੀ ਪ੍ਰਦੂਸ਼ਣ ਦੂਸ਼ਿਤ ਹੋ ਰਹੇ ਏ ਐਦੇ ਕਰਕੇ, ਇਹ ਲਈ ਕਹਿੰਦੇ ਕਿ ਆਪਣਾ ਸਾਹ ਲੈਣਾ ਵੀ ਔਖਾ ਹੋ ਗਿਆ ਕਿਉਂਕਿ ਅੱਜ - ਕੱਲ੍ਹ ਤੁਹਾਨੂੰ ਪਤਾ ਇਹਨਾਂ ਕਰਕੇ ਬਿਮਾਰੀਆਂ ਵੀ ਬੜੀਆਂ ਲੱਗਦੀਆਂ ਪਈਆਂ ਨੇ ਕਿਉਂਕਿ ਆਪਣੀ ਹੀ ਸ ਸਹੂਲਤਾਂ ਜ਼ਰੂਰ ਆਪਣੀਆਂ ਨੇ, ਪਰ ਆਪਾਂ ਨੂੰ ਧਿਆਨ ਰੱਖਣਾ ਪਵੇਗਾ ਇਹਨਾਂ ਚੀਜ਼ਾਂ ਦਾ
ਬਿਲਕੁਲ - ਬਿਲਕੁਲ ਐ ਤਾਂ ਗੱਲ ਬਿਲਕੁਲ ਸਹੀ ਬਿਲਕੁਲ ਸਹੀ ਕਿਉਂਕਿ ਦੇਖੋ ਜਿਹੜੇ ਪਬਲਿਕ ਟਰਾਂਸਪੋਰਟ ਹੁੰਦੇ ਨੇ ਜਿਵੇਂ ਮੈਟਰੋ ਹੋ ਗਈ ਰੇਲ ਹੋ ਗਈ ਇਹਦੇ ਹੀ ਤਾਂ ਸਮੇਂ ਦੀ ਵੀ ਸਾਨੂੰ ਕਿੰਨੀ ਬੱਚਤ ਹੋ ਜਾਂਦੀ ਹੈ ਕਿਉਂਕਿ ਤੁਸੀਂ ਵੇਖਿਆ ਹੋਏਗਾ ਸ਼ਹਿਰਾਂ ਵਿੱਚ ਤਾਂ ਲਾੱਖੋ ਲੋਕ ਹੁੰਦੇ ਨੇ ਜਿਹੜਾ ਇਹਨਾਂ ਦਾ ਉਪਯੋਗ ਕਰਦੇ ਨੇ ਆਪਦੇ ਜਿਹੜਾ ਉਹਨਾਂ ਨੇ ਕੰਮ ਤੇ ਜਾਣਾ ਹੁੰਦਾ ਉੱਥੇ ਜਾਂਦੇ ਨੇ ਇਹਦੇ ਨਾਲ ਕੀ ਹੁੰ ਤੇ ਇੱਕ ਤਾਂ ਇੰਦਨ ਦੀ ਵੀ ਬੱਚਤ ਹੁੰਦੀ ਹੈ। ਇੱਕ ਜਿਹੜੀ ਸਾਡੇ ਦੇਸ਼ ਦੀ ਅਰਥ ਵਿਵਸਥਾ ਹੁੰਦੀ ਹੈ ਉਹਨੂੰ ਵੀ ਮਜ਼ਬੂਤੀ ਮਿਲਦੀ ਹੈ, ਤਾਂ ਇਹਦੇ ਵਿੱਚ ਆਪ ਤੁਸੀਂ ਵੇਖਿਆ ਹੋਏਗਾ ਕਈ ਤਰ੍ਹਾਂ ਦੇ ਅਮੀਰ ਲੋਕ ਵੀ ਸਫ਼ਰ ਕਰਦੇ ਪਏ ਤੇ ਗਰੀਬ ਲੋਕ ਤੇ ਸਮਾਜਿਕ ਆਪਸ ਚ ਸਮਾਨ ਤਾਂ ਵੀ ਵੱਧਦੀ ਏ।
ਬਿਲਕੁਲ ਸਹੀ ਗੱਲ ਕੀਤੀ ਬਿਲਕੁਲ - ਕਿਉਂਕਿ ਕਹਿੰਦੇ ਆ ਕਿ ਦੇਖੋ ਹੁਣ ਤੁਸੀਂ ਦੇਖਿਆ ਇਹ ਚੀਜ਼ਾਂ ਥੋੜੀਆਂ ਆਪਾਂ ਨੂੰ ਸਸਤੀਆਂ ਪੈਂਦੀਆਂ ਨੇ ਕਿਉਂਕਿ ਆਪਣੇ ਲਈ ਸੁਰੱਖਿਅਤ ਏ। ਠੀਕ ਹੈ ਜਦੋਂ ਆਪਾਂ ਸਾਰੇ ਲੋਕਾਂ ਦੇ ਨਾਲ ਮਿਲ ਕੇ ਜਾ ਰਹੇ ਹਾਂ ਤੇ ਇੱਕ - ਦੂਜੇ ਦਾ ਧਿਆਨ ਵੀ ਰੱਖਿਆ ਜਾਂਦਾ ਹੈ, ਕੋਈ ਇਹ ਨੀ ਡਰ ਨੀ ਹੁੰਦਾ ਕਿਸੇ ਚੀਜ਼ ਦਾ ਤੇ ਤੁਹਾਨੂੰ ਪਤਾ ਜਿੱਥੇ ਹੁਣ ਆਜ ਕੱਲ ਦੇਖੋ ਜੇ ਆਪਾਂ ਰ ਥੋੜ੍ਹੀ ਦੇਰ ਲਈ ਜਾਣਾ ਹੋਵੇ ਤੇ ਕਿੰਨਾ ਖਰਚਾ ਹੋ ਜਾਂਦਾ ਕਿੰਨਾ ਪੈਟਰੋਲ ਲੱਗ ਜਾਂਦਾ ਕਿੰਨਾ ਡੀਜ਼ਲ ਲੱਗ ਜਾਂਦਾ ਉੱਥੇ ਇੱਕ ਟਿਕਟ ਬੁੱਕ ਹੁੰਦੀ ਹੈ, ਕਿ ਇੰਨੇ ਦੀ ਟਿਕਟ ਲੱਗਣੀ ਹੈ ਤੁਹਾਡੇ ਇੰਨੇ ਜਾਣ ਦੀ ਕਿਉਂਕਿ ਉਹਨੇ ਬਹੁਰ ਡਰ ਕਹਿੰਦੇ - ਕਹਿੰਦੇ ਬਹੁਤ ਲੋਕੀ ਸਫ਼ਰ ਕਰੇ ਹੈ ਠੀਕ ਹੈ ਉਹੀ ਕਹਿੰਦੇ ਪ੍ਰਾਈਵੇਟ ਤੇ ਪਬਲਿਕ ਟਰਾਂਸਪੋਰਟ ਦੋਨੋ ਚੀਜ਼ਾਂ ਆਪਣੇ ਜੀਵਨ ਮਹੱਤਵਪੂਰਨ ਹੈ, ਸੰਤੁਲਿਤ ਵਰਤੋਂ ਸਬ ਤੋਂ ਵਧੀਆ ਹੁੰਦਾ ਹੈ ਪਬਲਿਕ ਟਰਾਂਸਪੋਰਟ ਦੇ ਵਿਕਾਸ ਨਾਲ ਕਹਿੰਦੇ ਦੇਸ਼ ਦੀ ਵੀ ਤਰੱਕੀ - ਤਰਕੀ ਹੁੰਦੀ ਹੈ ਕਿਉਂਕਿ ਉਹਨਾਂ ਔਦਾ ਆਰਥਿਕ ਵਿਕਾਸ ਹੋ ਰਿਹਾ ਹੈ ਜ਼ਿੰਮੇਵਾਰ ਨਾਗਰਿਕ ਬਣਨਾ ਵੀ ਤੁਹਾਨੂੰ ਸਾਡੇ ਅਵਾਜਾਈ ਦੇ ਸਾਧਨਾਂ ਤੋਂ ਹੀ ਸਿੱਖ ਹਉਦਾ, ਉਹੀ ਚੋਣ ਕਰਾਉਂਦਾ ਕਿ ਸਹੀ ਸਹੀ ਚੀਜ਼ ਕੇੜੀ ਐ ਆਪਣੀ ਜਿੰਮੇਵਾਰ, ਨਾ ਹਮ ਨਾਗਰਾ, ਆਪਣੀ ਜਿੰਮੇਵਾਰੀ ਐ ਏ ਚੀਜ਼ ਦੀ।
ਬਿਲਕੁਲ ਐ ਤਾਂ ਗੱਲ, ਦੇਖੋ ਪਬਲਿਕ ਟਰਾਂਸਪੋਰਟ ਦੇ ਸਾਨੂੰ ਫਾਈਦੇ ਵੀ ਐ ਤੇ ਕਈ ਓਂਦੇ ਵੀਚ ਤੁਸੀਂ ਵੇਖੇਆ ਹੋਏਗਾ ਕਮੀਆਂ ਵੀ ਹੁੰਦੀਆਂ ਐ ਕਿਉਂਕੀ ਕਈ ਵਾਰ ਤੁ ਦੇਖੇਆ ਹੋਵੇਗਾ ਜੇ ਬੱਸਾਂ ਹੁੰਦੀਆਂ ਜਾਂ ਟ੍ਰੇਨ ਹੁੰਦੇ ਨੇ ਓਦੇ ਚ ਕਿੰਨੀ ਬੀੜ ਹੁੰਦੀ ਐ ਤਾਂ ਓਦੇ ਨਾਲ ਵੀ ਸਾਨੂੰ ਅਸੁਵਿਧਾ ਹੁੰਦੀ ਐ ਯਾਤਰਾ ਕਰਨ ਵਿੱਚ ਕਈ ਵਾਰ ਤੁਸੀਂ ਦੇਖੇਆ ਹੋਏਗਾ ਜੇੜਾ ਵਾਹਨ ਹੁੰਦਾ ਐ ਚਾਏ ਕੋਈ ਬੱਸ ਹੋਵੇ ਜਾਂ ਕਿਵੇਂ ਟਾਈਮ ਚ ਨੀ ਆਂਦੀ ਤੋ, ਸਾਨੂੰ ਦੇਰ ਵੀ ਹੋ ਜਾਂਦੀ ਐ ਪਹੁੰਚਣ ਵਿਚ ਔਰ ਜਿਵੇਂ ਤੇਹਾਰ ਜਾਂ ਛੁਟੀਆਂ ਹੁੰਦੀ, ਛੁੱਟੀਆਂ ਹੁੰ ਸੀਟ ਵੀ ਨੀ ਮਿਲਦੀ ਔਖੀ ਮਿਲਦੀ ਆ, ਔਰ ਤੁਸੀਂ ਕਈ-ਕਈ ਵੇਖੇਆ ਹੋਏਗਾ ਤੁਸੀਂ ਜੇੜੇ, ਮਤਲਬ ਪਬਲਿਕ ਟ੍ਰਾਂਸ ਪੋਟ ਹੁੰਦੇ ਨੇ, ਓਦਾ ਵਿੱਚ ਸਫਾਈ ਦਾ ਈਨਾ ਦੇਆਨ ਨੀ ਦੀਆ ਜਾਂਦਾ ਤੇ ਜਬ ਅ ਜਦੋਂ ਆਪਾਂ ਏ ਟੀਕਟਸ ਵਗੈਰਾ ਲੈਨੇ ਆ ਤਾਂ ਰਸ਼ ਥੋੜਾ ਜਾਦਾ ਹੁੰਦਾ ਐ ਜੀਦੇ ਨਾਲ ਤਾਂ ਸਾਡੀ ਟਾਈਮ ਦੀ ਵੀ, ਵੇਸਟ ਸੇਜ ਹੁੰਦੀ ਐ ਅਗ ਬੰਦੇ ਨੇ ਕਿਸੇ, ਜਲਦੀ ਜਾਣਾ ਐ ਕਿਤੇ ਨਾ ਚ ਟਾਈਮ ਕੋਲੋਂ ਓਦੇ ਕੋਲ ਲਿਮਟਿਡ ਹੈ ਤਾਂ ਫੇਰ ਓਨੂੰ ਥੋੜੀ ਜੀ ਦਿੱਕਤ ਹੁੰਦੀ ਐ ਨਾ ਈ ਸਭ ਚੀਜ਼ਾਂ ਨਾਲ।
ਸਈ ਗੱਲ ਕੀਤੀ ਬਿਲਕੁਲ ਤੁਸੀਂ, ਵੇਖੋ ਅੰਤ ਵਿੱਚ ਆਪਾਂ ਏ ਕੈ ਸਕਦੇ ਆਂ ਕੀ ਪਬਲੀ ਚਾਏ ਲੈ ਲੋ ਚਾਏ ਪ੍ਰਾਈਵੇਟ ਲੈ ਲੋ, ਦੋਨੋ ਟਰਾਂਸਪੋਰਟ ਦੋਹਾਂ ਆਪਣੀ, ਆਪਣੀ-ਆਪਣੀ ਮੱਤਾਂ ਨਿਭਾਣਦੇ ਨੇ। ਜਿਥੇ ਲੋੜ ਹੋਵੇ ਓਥੇ ਕੈਂਦੇ ਆਪਣੀ ਵਾਨ ਨੂੰ ਵੀ, ਚਲਾਓ ਤੁਸੀਂ, ਓਨਦੀ ਵੀ ਵਰਤੋਂ ਕਰਨੀ ਚਾਈਦੀ ਐ। ਦੇਖੋ ਐਮਰਜੈਂਸੀ ਆਪਣੇ ਘਰੇ ਕੋਈ ਬੁਮਾਰ ਹੁੰਦਾ ਏ ਸਭ ਤੋਂ ਪੈਲਾਂ ਆਪਾਂ ਕੀਂਦੀ ਵਰਤੋਂ ਕਰਦੇ ਆਂ, ਈਜੀ ਵਾਨ ਦੀ‌। ਜੇੜੇ ਘਰੇ ਜੋ ਵੀ ਐ ਚਾਏ ਕੋਈ, ਗੱਡੀ ਐ, ਚਾਏ ਕੋਈ, ਸਕੂਟਰੀ ਐ ਕੁਛ ਵੀ ਐ।
ਰੋਜ਼ਾਨਾ ਦੇ ਸਫ਼ਰ ਦੇ ਵੇ ਜੇ ਤੁਸੀਂ ਜਾਣਾ ਏ ਰੋਜ਼ਾਨਾ ਚ ਨਿਕਲ ਰਏ ਓ ਤੁਸੀਂ, ਆਵਦੇ ਵਰ ਕ ਲੀ ਜਾ ਰਏ ਓ ਬਿਜ਼ਨਸ ਲੀ ਜਾ ਰਏ ਓ ਤਾਂ ਮੇਰੇ ਹੀਸਾਬ ਨਾਲ ਕੈਂਦੇ ਆ ਕੀ ਰੋਜ਼ਾਨਾ ਚ ਪਬਲਿਕ ਟਰਾਂਸਪੋਰਟ ਦੀ, ਤੁਸੀਂ, ਜਾਦਾ ਵਰਤੋਂ ਕਰੋ, ਕੀ ਇਸ ਨਾਲ ਕੀ ਆ ਪੈਸੇ ਕੀ ਬੱਚਤ ਵੀ ਹੁੰਦੀ ਹੈ, ਔਰ ਟ੍ਰੈਫਿਕ ਵੀ ਘੱਟਦਾ ਹੈ, ਔਰ ਪ੍ਰਦੂਸ਼ਣ ਵਿੱਚ
ਇਸ ਲੀ ਦੇਸ਼ ਨੂੰ ਟ੍ਰਕਾਓ ਤੇ ਵਿਕਾਸ ਦੀ ਮਦਦ ਦੀ ਬਹੋ ਜ਼ਰੂਰ ਐ ਕਿਉਂਕੀ ਓ ਆਪਾਂ ਜਦੋਂ ਸਾਥ ਦੇਵਾਂਗੇ ਸਾਰੇ ਮਿਲ ਕੇ ਤਾਂ ਈ ਏ ਦੇਸ਼ ਦਾ ਵੀ ਕਾਸ ਹੋਏਗਾ, ਔਰ ਜ਼ਿੰਮੇਦਾਰ ਨਾਗਰਿਕ ਵੀ ਆਪਾਂ ਤਦ ਈ ਤਦ ਈ ਆਪਣਾ ਨੀ ਅ ਅਪਨੇ ਨਾਤੇ ਦੇ ਵਿਚ, ਆਪਾਂ ਏਨੂੰ ਆਵਾਜਾਈ ਦੇ ਸਾਦਨ ਨੂੰ ਸਕਦੇ ਆਂ, ਕਿਉਂਕੀ ਏ ਜੋ ਸਾਡੇ ਨਾਲ ਸਮਾਜ ਤੇ ਵਾਤਾਵਰਨ ਲੀ ਆਮੰਦ ਹੈ।
ਬਿਲਕੁਲ-ਬਿਲਕੁਲ ਐ ਤਾਂ ਦੇਖੋ ਆਵਦੀ ਮਤਲਬ ਸਾਡੇ ਉੱਪਰ ਈ ਐ, ਕਿ ਆਪਾਂ ਕੇੜਾ ਟਰਾਂਸਪੋਰਟ ਯੂਸ ਕਰਦੇ ਆਂ ਪਬਲਿਕ ਕਰਦੇ ਆਂ ਕੇ ਪ੍ਰਾਈਵੇਟ ਕਰਦੇ, ਕਿਉਂਕੇ ਦੋਨੋ ਈ ਆਵਦੇ ਲੀ ਜ਼ਰੂਰੀ ਹੁੰਦੇ ਨੇ। ਤਾਂ ਏ ਹਮੇ ਤੋਂ ਮੈਨੂੰ ਤਾਂ ਏਈ ਲੱਗਦਾ ਏ ਕੀ ਆਪਾਂ ਨੂੰ ਜਿਵੇਂ ਏ ਪਬਲਿਕ ਟਰਾਂਸਪੋਰਟ ਜਾਦਾ ਉਪਯੋਗ ਕਰਨਾ ਚਾਈਦਾ ਤੇ ਓਦੇ ਨਾਲ ਸਾਡੀ ਦੇਸ਼ ਦੀ ਜਿਵੇਂ ਤੁਸੀਂ ਵਿਵਸਥਾ ਵੀ ਸੁਧਰਦੀ ਐ ਤਾਂ ਟ੍ਰੈਫਿਕ ਵੀ ਘੱਟ ਹੁੰਦਾ ਐ। ਚਲੋ, ਵਦੀਆ ਲਾਗੇਆ ਤੁਆਡੇ ਨਾਲ ਗੱਲ ਕਰਕੇ ਸਛੀ ਕਾਲ ਜੀ।